ਹੈਲੋ, ਹਾਂਜੀ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
ਹੂੰ, ਹੋਰ ਕੀ ਕਰਦੇ ਸੀ? ਰੋਟੀ ਖਾ ਲਈ।
ਨਹੀ ਨਹੀ
ਅੱਛਾ। ਹੋਰ ਕੀ ਬਣਾਇਆ? ਹਾਂਜੀ।
ਠੀਕ ਹੈ ਜੀ
ਹੋਰ ਤੁਸੀਂ ਗਏ ਨੀ ਕਿੱਥੇ ਘੁੰਮਣ ਗਰਮੀ ਦੀ ਛੁੱਟੀਆਂ ਚ।
ਨਹੀਂ ਜਾਣ ਜਾਵਾਂਗੇ ਮਨੀਕਰਨ ਜਾਨਾ ਏਂ।
ਅੱਛਾ।
ਹਾਂਜੀ, ਹੂੰ ਜਾਵਾਂਗੇ।
ਉੱਥੇ ਕਿਵੇਂ ਬੱਸ ਤੇ ਜਾਣਾ, ਕਿਵੇਂ ਜਾਣਾ?
ਨਹੀਂ ਅਪਣੀ ਕਨਵੇਂਸ ਤੇ ਹੀ ਜਾਵਾਂਗੇ।
ਅੱਛਾ ਤੇ ਇੱਥੇ ਠੰਡ ਵਗੈਰਾ ਹੈਗੀ, ਕਿਵੇਂ ਮੌਸਮ
ਨਹੀਂ ਠੀਕ ਏ ਹੈਥੇ ਮੌਸਮ।
ਕਿੰਨੇ ਅਤੇ ਕਿੰਨੇ ਬੰਦੇ ਜਾਓਗੇ ਮਣੀਕਰਨ ਸਾਹਿਬ
ਅਸੀਂ ਆਪਣੇਾਂਗੇ ਪੰਜ ਬੰਦੇ ਹੈਗੇ ਹ ਹਮ
ਬਸ ਠੀਕ ਹੈ ਕਦੋਂ ਜਾਣਾ ਵੈਸੇ
ਹਜੇ ਡਿਸਾਈਡ ਨਹੀਂ ਹੋਇਆ ਵੈਸੇ
ਅੱਛਾ ਆਪਾਂ ਵੀ ਜਾਣਾ ਨਾ ਵੈਸੇ ਮਨੀਕਰਨ ਸਾਹਿਬ ਤਾਂ ਮੈਂ ਸੋਚਿਆ ਇਕੱਠੇ ਚੱਲ ਪੈਂਦੇ।
ਅੱਛਾ ਅੱਛਾ, ਤੁਸੀਂ ਕਦ ਜਾਣਾ?
ਅੱਛਾ ਅਗਲੇ ਹਫ਼ਤੇ ਜਾਣਾ ਏ।
ਕੋਈ ਨੀ, ਦੇਖ ਲਾਂਗੇ ਅਸੀ।
ਹੂੰ।
ਹੂੰ
ਤੇ ਤੁਹਾਡੀ ਵੀ ਗੱਡੀ ਹੋ ਜਾਏਗੀ, ਸਾਡੀ ਵੀ ਗੱਡੀ ਹੋ ਜਾਏਗੀ। ਪੂਰੀ ਫੈਮਲੀ ਚਲ ਪਾ ਗੇਂ। ਦੋਨੋਂ ਫੈਮਲੀ
ਹਾਂ ਰਲ ਕੇ ਚੱਲ ਪਾਂ ਗੇ। ਕੋਈ ਨੀ ਗੱਲ ਕਰ ਲੈਨੇ ਆ ਫੇਰ ਦੇਖ ਲਾਂਗੇ।
ਹਾਂਜੀ।
ਪਤਾ ਤੁਹਾਨੂੰ। ਤੁਸੀਂ ਗਏ ਹੋ ਅਗੇ।
ਹਾਂਜੀ, ਗਏ ਹੋਏ ਆ ਪਹਿਲਾਂ ਆਪਾਂ ਵੀ ਮਨੀਕਰਨ ਸਾਹਿਬ। ਇੱਥੋਂ ਦੀ ਗੱਡੀ ਕਰਕੇ ਚੱਲ ਪਾਂ ਗੇ, ਓਦ ਤੱਕ ਅਪਣੀ ਕਨਵੈਂਸ ਹੀ ਜਾਏਗੀ ਬਸ ਹੂੰ।
ਹਾਂ।
ਹੂੰ।
ਹੋਰ ਗੁਰਦੁਆਰੇ ਵੀ ਹੈਗੇ ਨਾ ਅੱਗੇ ਰਵਾਲ ਸਾਹਿਬ ਵੀ ਹੈ, ਫਿਰ ਉੱਥੇ ਜਾ ਆਵਾਂਗੇ।
ਹਾਂਜੀ ਹੋਰ ਗੁਰਦੁਆਰੇ ਬੜੇ ਨੇ, ਨਾਲੇ ਸਮਾਨ ਸਮੂਨ ਵੀ ਖਰੀਦਣਾ ਹੁੰਦਾ, ਔਵੀ ਲੈ ਲਾਂਗੇ ਥੋੜਾ ਬਹੁਤ
ਹਾਂ, ਦੇਖ ਲਾਂਗੇ ਹੋਰ ਕੀ
ਹੂੰ, ਉਹ ਕਦ ਜਾਣਾ ਵੈਸੇ ਤੁਸੀ?
ਦੇਖਦੇ ਹਾਂ, ਗੱਲ ਕਰਦੇ ਰਾਤੀ ਫੇਰ, ਪਤਾ ਲੱਗ ਜਾਏਗਾ।
ਤੇ, ਤੁਹਾਨੂੰ ਦੱਸ ਦਾਂਗੀ, ਹਾਂ।
ਦੋ, ਹੋ ਜਾਣਗੀਆਂ ਨਾ ਗੱਡੀਆਂ ਫੇਰ, ਨਾ ਬਸ ਜਾਣ ਲਗੇ ਆਂ।
ਕੀ, ਬਣਾਯਾ ਤੁਹਾਡੇ?
ਅਸੀ ਨਾੱਨ- ਵੈਜ ਬਣਾਇਆ ਸੀ।
ਅੱਛਾ ਜੀ।
ਤੁਸੀਂ ਖਾ ਲਈ।
ਹਾਂਜੀ, ਖਾ ਲੀ ਅਸੀਂ, ਤੇ ਸਾਡੀ ਗੋਭੀ ਬਣੀ ਸੀ।
ਅੱਛਾ, ਠੀਕ ਹੈ
ਹਾਂਜੀ।
ਹੋ ਮਿਸ
ਹਾਂ ਵਧੀਆ, ਹੋਰ ਕਿੱਥੇ ਜਾਣਾ ਤੁਸੀਂ ਘੁੰਮਣ, ਗਏ ਨੀ ਕਿਤੇ?
ਨਾ ਬਸ ਜਾਵਾਂਗੇ, ਉੱਥੇ ਹੀ ਜਾਵਾਂਗੇ ਹੁਣ ਮਨੀਕਰਨ ਉੱਥੋਂ ਦੀ, ਬਣਾਵਾਂਗੇ।
ਛੁੱਟੀਆਂ 'ਚ ਕਿਤੇ ਨੀ ਗਏ?
ਨਾ, ਕਿਤੇ ਵੀ ਨੀ ਗਏ, ਗਰਮੀ ਬੜੀ ਏ।
ਅੱਛਾ, ਆਪਾਂ ਤਾਂ ਗੋਲਡਨ ਟੈਂਪਲ ਜਾ ਕੇ, ਆਏ ਸੀ ਛੁੱਟੀਆਂ 'ਚ।
ਅੱਛਾ, ਉਹ ਵੀ ਵਧੀਆ ਉੱਥੇ ਵੀ
ਹਾਂਜੀ, ਅੱਛਾ ਜੀ। ਹਾਂਜੀ, ਅਗਲੇ ਦਿਨ ਅਸੀਂ ਸਵੇਰੇ ਗਏ ਸੀ। ਤੇ ਦੋ ਦਿਨ ਲਾ ਕੇ ਆਏ ਸੀ। ਜਲਿਆਂਵਾਲਾ ਬਾਗ਼ ਸਾਰੇ ਪਾਸੇ, ਜਾ ਕੇ ਆਏ ਹੋਟਲ ਵਗੈਰਾ 'ਚ ਵੀ।
ਅੱਛਾ, ਅੱਛਾ, ਅੱਛਾ।
ਹੂੰ।
ਹੂੰ, ਸਹੀ ਕੀਤੀ ਸੀ।
ਹਾਂਜੀ
ਸਟੇਅ ਕੀਤੀ ਸੀ।
ਹਾਂਜੀ, ਦੋ ਦਿਨ ਸਟੇਅ ਕੀਤਾ ਸੀ।
ਅੱਛਾ ਦੋ ਨੂੰ ਮਿਚੜ।
ਹੂੰ, ਬਾਹਰ ਰੂਮ ਲੈ ਲਿਆ ਸੀਗਾ ਨਾ, ਹੋਟਲ 'ਚ ਉੱਥੇ ਰੁਕ ਗਏ ਸੀ।
ਅੱਛਾ -ਅੱਛਾ ਠੀਕ ਹੈ। ਹਾਂ, ਉਹ ਵੀ ਜਗਾ ਵਧੀਆ, ਉੱਥੇ ਵੀ ਬੱਸ ਸਟੈਂਡ। ਹੂੰ, ਨਾਲ ਹੀ ਗੁਰਦੁਆਰਾ ਵੀ ਬਾਬਾ ਦੀਪ ਸਿੰਘ ਜੀ ਦਾ ਵੀ, ਹੈਗਾ ਉੱਥੇ।
ਹਾਂਜੀ, ਉੱਥੇ ਵੀ ਜਾ ਕੇ ਆਏ, ਸਾਰੇ ਘੁੰਮ ਆਏ ਸਾਰੇ ਪਾਸੇ।
ਅੱਛਾ ਅੱਛਾ।
ਹੂੰ।
ਅੱਛਾ, ਜੀ। ਅਸੀਂ ਵੀ ਜਾਵਾਂਗੇ, ਹੁਣ ਦੇਖਦੇ ਹਾਂ ਜੇ ਮਨੀਕਰਨ, ਨਾ ਗਏ ਫੇਰ। ਫੇਰ, ਉੱਧਰ ਜਾਵਾਂਗੇ, ਦਰਬਾਰ ਸਾਹਿਬ ਵੀ।
ਅੱਛਾ ਜੀ।
ਹੂੰ। ਹੂੰ।
ਮਨੀਕਰਨ ਦਾ ਵੈਸੇ, ਕਿੰਨਾ ਕੁ ਖਰਚਾ ਆ ਜਾਂਦਾ।
ਮਨੀਕਰਨ, ਦਾ ਹੈਗਾ ਜੇ ਗੱਡੀ ਕਰੀਏ ਤਾ ਕੀ ਕਹਿੰਦੇ ਆ, ਵੀਹ ਕੁ ਹਜ਼ਾਰ ਦਾ ਖ਼ਰਚਾ ਹੈਗਾ।
ਹਾਂ। ਅੱਛਾ, ਜੇ ਆਪਣੀ ਗੱਡੀ ਹੋਵੇ ਤਾਂ, ਵੀਹ ਕੁ ਹਜ਼ਾਰ ਦਾ ਆ ਜਾਂਦਾ।
ਕਿਉਂਕਿ ਪੈਟਰੋਲ ਵਗੈਰਾ ਦਾ ਖਰਚਾ ਲੱਗਦਾ ਫਿਰ ਸਾਰਾ।
ਜੇ ਕਿਸੇ ਬਾਹਰਲੇ ਤੇ ਜਾਈਏ ਜਿਵੇਂ।
ਫਿਰ ਤੀਹ ਪੈਂਤੀ ਹਜ਼ਾਰ ਰੁਪਇਆ ਲੱਗ ਜਾਂਦਾ ਹੈ। ਪੈਂਤੀ ਚਾਲੀ ਹਜ਼ਾਰ ਟਰੇਨ ਵਗੈਰਾ ਤੇ ਨੀ ਇੰਨਾ ਲੱਗਦਾ ਟਰੇਨ ਵਗੈਰਾ। ਤੇ ਘੱਟ ਲੱਗ ਆ ਹੂ।
ਜਿਦਾਂ ਆਪਣੀ ਗੱਡੀ ਐਲ ਬਾਹਰ ਲੀ ਗੱਡੀ ਜ਼ਿਆਦਾ ਲੱਗਦਾ ਹੈ।
ਹਾਂ ਬਾਹਰਲੀ
ਅੱਛਾ। ਹੈਲੋ।